ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ।
ਹਾਂਜੀ ਤੁਸੀਂ ਠੀਕ ਹੋ।
ਹਾਂਜੀ ਵਧੀਆਧਆ ਤੁਸੀਂ ਦੱਸੋ।
ਵਧੀਆ ਹੋਰ ਬਸ ਸਟੱਡੀ ਕਰ ਰਹੇ ਹੋ।
ਅੱਛਾ ਕੀ ਕਰ ਰਹੇ ਹੋ ਸਟੱਡੀ ਵਿੱਚ ਸਟੱਡੀ ਵੀ ਬੜੀ ਜ਼ਰੂਰੀ ਆ ਅੱਜ ਕੱਲ੍ਹ। ਤੇ ਤਾਂ ਉਹ ਜੋਬਸ ਵਗੈਰਾ ਮਿਲਦੀਆਂ ਨੇ।
ਹਾਂਜੀ ਬੀ ਕੋੌਮ ਕਰ ਰਹੀ ਹ ਮੈਂ ਕੰਪਿਊਟਰ ਐਪਲੀਕੇਸ਼ਨ।
ਅੱਛਾ ਤੇ ਬਹੁਤ ਵਧੀਆ ਤੇ ਬੜੀ ਜਲਦੀ ਜੋਬ ਮਿਲ ਜਾਏਗੀ ਤੁਹਾਨੂੰ। ਗ੍ਰੈਜੂਏਸ਼ਨ ਹੋਣ ਤੋਂ ਬਾਅਦ।
ਹੋਰ ਤੁਸੀਂ ਕੀ ਕਰ ਰਹੇ ਹੋ।
ਮੈਂ ਵੀ ਉਹ ਕਰ ਰਹੀ ਹਾਂ ਗ੍ਰੈਜੂਏਸ਼ਨ ਹੀ ਕਰ ਰਹੀ ਹਾਂ। ਮੈਂ ਐਮ ਏ ਕਰ ਰਹੀ ਹਾਂ ਮਾਸਟਰ ਕਰ ਰਹੀ ਹਾਂ ਹੁਣ।
ਕਿਹੜੇ -ਕਿਹੜੇ ਸਬਜੈਕਟ ਹੈਗੇ ਨੇ ਤੁਹਾਡੇ।
ਮੈਂ ਮਾਸਟਰ ਕਰ ਰਹੀ ਹਾਂ ਉਹਦੀ ਇਕਨੋਮਿਕਸ ਵਿਚ।
ਅੱਛਾ।
ਹਾਂਜੀ ਉਹਦੇ ਵਿੱਚ ਇੱਕੋ ਹੀ ਸਬਜੈਕਟ ਹੁੰਦਾ ਵੇ। ਹੁ ਜੋ ਸਬਜੈਕਟ ਦੇ ਵਿੱਚ ਐ ਵੀ ਉਹਦੇ ਪਾਰਟਸ ਹੁੰਦੇ ਨੇ ਚਾਰ ਪੰਜ ਪਾਰਟਸ ਹੁੰਦੇ ਨੇ। ਬਕਸ ਵਗੈਰਾ ਅਲੱਗ ਅਲੱ ਹੁੰਦੀਆਂ ਨੇ।
ਹਾਂਜੀ।
ਹੋਰ ਤੁਸੀਂ ਦੱਸੋ ਉਹਦੇ ਵਿੱਚ ਕੀ ਹੁੰਦਾ ਵੇ।
ਸਾਬੀ ਕਮੇ ਚ ਵੀ ਬੜੇ ਸਾਰੇ ਸਬਜੈਕਟ। ਹੈਗੇ ਨੇ ਸਾਡੇ ਸਵਾਰ ਤੇ ਉਹ ਲੱਗੀ ਹੋਈ ਹੈ ਅਕਾਉਂਟਿੰਗ ਫਾਈਨਸ਼ੀਅਲ ਅਕਾਉਂਟਿੰਗ। ਤੇ ਹੋਰ ਇਨਕਮ ਟੈਕਸ। ਲੋਅ ਉਹਦੇ ਵਿੱਚ ਤੁਹਾਨੂੰ ਸਾਰਾ ਲੋਅ ਦੇ ਬਾਰੇ ਦੱਸਦੇ ਨੇ ਮਤਲਬ ਇਨਕਮ ਟੈਕਸ ਵਿੱਚ। ਮਤਲਬ ਜੋ- ਜੋ ਇਨਕਮ ਟੈਕਸ ਡਿਪਾਰਟਮੈਂਟ ਦੇ ਬਾਰੇ।
ਅੱਛਾ।
ਇਕਨੋਮਿਕਸ ਸੀ ਸਾਡੇ ਪਿਛਲੇ ਸਹਿਮ ਸੀ ਬਟ ਹੁਣ ਨੀ ਹੈਗੀ।
ਅੱਛਾ ਫਸਟੈਮ ਤੇ ਫਸਟਮ ਵਿਚ ਕਿਹੜੇ -ਕਿਹੜੇ ਸਬਜੈਕਟ ਸੀ।
ਫਸਟ ਟਮ ਹੈਗੀ ਸੀ ਸਾਡੇ ਵਿੱਚ ਅ ਅਕਾਉਂਟਿੰਗ ਹੈਗੀ ਸੀ ਸਿੰਪਲ। ਪਲ ਕਾਊਂਟਿੰਗ ਸੀ। ਤੇ ਉਹਦੇ ਵਿੱਚ ਸਾਡੇ ਬਿਜਨਸ ਲੋਅ ਹੈਗਾ ਸੀ ਹੁਣ ਤੇ ਇਨਕਮ ਟੈਕਸ ਲੋਅ ਆ ਗਿਆ। ਤੇ ਇਸ ਵਾਰ ਸਾਡੇ ਵਿਚ ਕੰਪਿਊਟਰ ਐਪਲੀ ਦਾ ਵੀ ਇੱਕ ਸਬਜੈਕਟ ਐਡ ਹੋਇਆ ਸੀ। ਉਹ ਉਹਦਾ ਨਾਮ ਹੈਗਾ ਵੇ, ਸੀ ਲੈਂਗੁਏਜ ਹੈਗੀ ਆ ਉਹਦੇ ਵਿੱਚ ਸਾਰੀ ਮਤਲਬ ਜਿਵੇਂ ਉਹ ਉਹ ਨੀ ਹੁੰਦੀ ਜਿਹੜੀ ਕੰਪਿਊਟਰ ਲੈਂਗੁਏਜ ਹੁੰਦੀਆਂ ਨੇ, ਜਿਹੜੀ ਅੱਜ-ਕਲ ਸੋਫਟਵੇਅਰ ਵਗੈਰਾ ਚ ਯੂਜ ਕੀਤੀ। ਕੀਤੀਆਂ ਜਾਂਦੀਆਂ ਨੇ
ਹਾਂਜੀ, ਹਾਂਜੀ
ਉਹਦੇ ਵਾਸਤੇ ਕੰਮ ਆਉਂਦੀ ਹੈ ਮਤਲਬ ਉਹ
ਅੱਛਾ। ਤੇ ਹੁਣ ਜਿਹੜਾ ਹੁਣ ਲਾਸਟ ਈਅਰ ਹੈਗਾ, ਤੁਹਾਡਾ ਕਿ ਫਸਟ ਸੈਕਿੰਡ ਈਅਰ ਏ,
ਹਾਂ ਹਾਂਜੀ ਹੁਣ ਸਾਡਾ ਲਾਸਟ ਈਅਰ ਹੈਗਾ ਅਜੇ ਸਟਾਰਟ ਨਹੀਂ ਹੋਇਆ ਹੁਣੇ ਹੀ ਪੇਪਰ ਦਿੱਤੇ।
ਅੱਛਾ ਵੈਸੇ ਵੇਖ ਲਓ ਪੜ੍ਹਾਈ ਕਿੰਨੀ ਜ਼ਰੂਰੀ ਹੈਗੀ ਹੈ।
ਹਾਂਜੀ
ਪਹਿਲੇ ਇਹ ਹੁੰਦਾ ਸੀ ਪਹਿਲੇ ਪੜ੍ਹਾਉਂ
ਹਾਂਜੀ ਹੈਲੋ ਹੈਲੋ, ਹੈਲੋ ਹੈਲੋ ਹੈਲੋ ਹੈਲੋ ਨਮਸਤੇ ਹੈਲੋ